ਹਾਂਜੀ ਜੀ ਹੋਰ ਕੀ ਹਾਲ ਏ ਸਭ ਵਧੀਆ।
ਤੁਸੀਂ ਦਸੌ
ਬਸ-ਬਸ ਚੜਦੀ ਕਲਾ, ਬਸ ਕੁਛ ਨ੍ਹੀਂ ਹਾਂਜੀ- ਹਾਂਜੀ ਸਭ ਬਾ ਬਾਜੀ ਦੀ ਮੇ
ਮੈਹਰੀ ਰਹਿਣੀ ਚਾਹੀਦੀ ਏ ਬਣੀ ਰਵੇ ਐਨਾ।
ਹਾਂਜੀ, ਹਾਂਜੀ। ਤਾਂ ਮੈ ਤੌਡੇ ਕੋਲ ਨਾ ਇੱਕ ਚੀਜ਼ ਪੁੱਛਣੀ ਸੀ।
ਹਾਂਜੀ ਹਾਂਜੀ।
ਮਤਲਬ ਜਿਵੇਂ ਕੱਪੜੇ ਹੁੰਦੇ ਨੇ ਨਾ ਜਿਵੇਂ ਵੱਧ ਜਾਂਦੇ ਨੇ ਕੱਪੜੇ ਮਤਲਬ ਜਿਵੇਂ ਤੁਹਾਨੂੰ ਪਤਾ ਤੇ ਐ ਹੁਣ ਜਿਵੇਂ ਆਪਾਂ ਮੌਸਮ ਦੇ ਹਿਸਾਬ ਨਾਲ ਇਨੇ ਕੱਪੜੇ ਖਰੀਦ ਲੈਦੇ ਆ ਜਦੋਂ ਰੱਖਣ ਦੀ ਬਾਤ ਆਂਦੀ ਏ, ਤੇ ਉਦੋਂ ਸਾਡੀ ਬੁਰੀ ਹਾਲਤ ਹੋ ਜਾਂਦੀ ਏ। ਪੇਟੀਆਂ ਵੀ ਫੁੱਲ, ਵੈਡ ਵੀ ਤੇ ਬਸ ਨਾ ਮੇਰੇ ਮੈਂ ਥੋੜੇ ਇਹ ਗੱਡੇ ਸੀ ਮੈਂ ਕਿਹਾ ਚਲੋ ਮੈਂ ਨਾ ਯੂਜ਼ ਨਹੀਂ ਕਰਦੀ ਤੇ ਮੈਂ ਕਿਹਾ ਚਲੋ ਸੁੱਟਣੇ ਕਿਉਂ ਕਿਉਂ ਹ ਨਾ ਅੱਗ ਕਿਉਂ ਲਾਣੀ ਮੈਂ ਚਲਾਉਣਾ ਇਹਨਾਂ ਨਾਲ ਕੁਝ ਯੂਜ ਕਰਦੇ ਆ ਓਏ ਮੈਂ ਤੁਹਾਡੇ ਕੋਲ ਸੀਗੀ ਕੁਝ ਅਸੀਂ ਯੂਜ ਕਰ ਸਕਦੇ ਆ ਇਹਨਾਂ ਨੂੰ
ਆ ਯੂਜ ਤੇ ਵੇਖੋ ਕੱਪੜਿਆਂ ਦੀ ਤੇ ਦਰੀਆਂ ਵੀ ਬਣਦੀਆਂ ਦੇਖੀ ਆ ਪੁਰਾਣੇ ਕਪ ਵੀ ਰੀ ਸਾਈਕਲ ਹੋ ਜਾਂਦੇ ਕੱਪੜੇ ਹੇਨਾ।
ਹਾਂਜੀ
ਤੁਹਾਡੇ ਕੋਲ ਸਾੜੀਆਂ ਨੇ। ਸਾਰੀਸ ਹੇਗੀਆਂ ਨੇ, ਸਾਰੀ ਦੇ ਸੁ ਸੂਟ ਬਣ ਜਾਂਦੇ ਨੇ ਹੇਨਾ ਤੇ ਅਗਰ ਵੈਸੇ ਕੱਪੜੇ ਤੇ ਉਹਨਾਂ ਦੀਆਂ ਦਰੀਆਂ ਬਣਦੀਆਂ ਚਦਰਾ ਦਾ ਨੀ ਬਹੁਤ ਬਹੁਤ ਸੋਨੇ ਸੋਨੇ ਕਾਲੀਨ ਬਨ ਜਾਂਦੇ ਨੇ।
ਅੱਛਾ ਅੱਛਾ ਚਲੋ ਹੁਣ ਇਹੀ ਬਨਾਨੀ। ਕਿਉਂਕਿ ਹਾਂਜੀ, ਬਿਲਕੁਲ ਕਿਊਕਿ ਮੇਰੇ ਕੋਲ ਨਾ ਵਾਧੂ ਮੈਂ ਸਫਾਈ ਕਰਦੀ ਵੀ ਸੀ ਤੇ ਮੇਰੇ ਕੋਲ ਵਾਧੂ ਨਿਕਲੇ ਆਪਣੇ ਵੀ ਥੋੜੇ ਬੱਚਿਆਂ ਦੇ ਵੀ ਅੱਛਾ, ਅਜੇ ਤੇ ਮੈਂ ਥੋੜਾ ਘੱਟ ਹੀ ਦਿੰਦੀ ਹੁੰਦੀ ਆ। ਬ ਕਹਿੰਦੇ ਮੈਂ ਕੁਝ ਘਰੇ ਹੀ ਕੁਝ ਯੂਜ ਕਰ ਲਈ ਕੋਈ ਚੀਜ਼ ਲੇ ਹਨਾ ਕੁਝ ਡਸਟਿੰਗ ਲਈ
ਹਾਂ ਬੱਚਿਆਂ ਦੇ ਕੱਪੜੇ ਦਿਨ ਦੇ ਡਰ ਲੱਗਦਾ ਸਹੀ
ਬਿਲਕੁਲ ਫਿਰ ਮੈਂ ਆਪਣੇ ਥੋੜੇ ਗਿੱਲੇ ਸੀ ਮੈਂ ਕਿਹਾ ਚਲੋ ਇਨੂੰ ਸਾਫ ਸੂਫ ਕਰਾ। ਕਰਾਂ ਕੀ ਇਨਾ ਫਿਰ ਮੈਂ ਵੀ ਇਹੀ ਸੋਚਦੀ ਸੀ ਮੈਂ ਨਾ ਫੋਨ ਚ ਵੀ ਹੁਣ ਦੇਖ ਰਹੀ ਸੀ। ਤੇ ਨਾ ਉਥੇ। ਦੀ ਵੀਡੀਓ ਆਰਹੀ ਉਨ੍ਹਾਂ ਨੇ ਕੇ ਜਿਵੇਂ ਕੱਪੜੇ ਉਹਨਾਂ ਦੇ ਵੇਸਟ ਤੇ ਸਟ੍ਰਿਪਸ ਲੰਬੀ ਲੰਬੀਆਂ ਜਿਵੇਂ ਆਪਾਂ ਰੱਖੇ ਹੁੰਦੇ ਨੇ ਉਹਨੇ ਇਦਾਂ ਹੀ ਨਾ ਤਿੰਨ ਜਾਣਦੇ ਨਾ ਸਿਸਟਮ ਬਣਾ ਕੇ ਨਾ ਇੱਕ ਲੰਬੀ ਨਾ ਗੁੱਤ ਗੁਣਲੀ ਮਤਲਬ ਉਹਨੇ ਦੋ ਪਤਲੀਆਂ ਪਤਲੀਆਂ ਸਟਰਿਪ ਕੋਈ ਹੋਰ ਕਲਰ ਦੀ ਲਿੱਤੀਆਂ। ਇਕੋ ਨੇ ਸਿੰਪਲ ਕਲਰ ਦੀ ਓਹਨਾ ਨੇ ਇਹਨੂੰ ਕਲਰਫੁਲ ਬਣਾ ਕਿਹਨੂੰ ਓਹਨੇ ਇਨੀ ਲੰਬੀ ਉਦੀ ਗੁੱਤ ਗੁਣਲੀ ਨੇ ਕਾਫੀ ਲੰਬੀ ਗੁੱਤ ਗੁਣਲੀ। ਗੁੰਦੇ ਗੁੰਦੇ ਫਿਰ ਉਹਨੇ। ਕਿਤੇ ਜਦੋਂ ਤੁਸੀਂ ਐਂਡ ਹੋ ਗਏ ਨਾ ਗੁੱਤ ਦਾ ਫਿਰ ਉਹਨੇ ਨਾ ਉਹਨੂੰ ਗੋਲ ਗੋਲ ਕਰਨਾ ਸ਼ੁਰੂ ਕਰਗੇ। ਜਿਵੇਂ ਥੋੜਾ ਜਿਹਾ ਓਵਲ ਦੇ ਵਿੱਚ ਗੋਲ ਬੋਲ ਕਰਦੇ ਆ ਨਾ। ਉਹ ਵੀ ਕਰਨ ਇਸ ਕਰਕੇ ਕਰ ਕਰ ਇਨਾ ਵੱਡਾ ਮੈਟ ਬਣਾ ਲਿਆ। ਬਾਹਰ ਰੱਖਣ ਲਈ ਕੰਮ ਆ ਜਾਏ ਨਾ, ਉਹ ਮੈਨੂੰ ਇਨਾ ਵਧੀਆ ਲੱਗੀ ਮੈਂ ਕਿਹਾ ਚਲ ਮੈਂ ਨਾ ਕੁਝ ਕੱਪੜੇ ਮੈਂ ਆਪ ਥੋੜਾ ਕਰ ਲੈਦੀ ਹੁੰਦੀ ਆ ਸਟੀਚਿੰਗ। ਪੈਸਾ ਥੋੜਾ ਬਹੁਤ ਮੈਂ ਆਪਕਾ ਜਿਹੜੇ ਥੋੜੇ ਜਿਆਦਾ ਕੱਪੜੇ ਹੈਗੇ ਨੇ ਉਹ ਮੈਂ ਫਿਰ ਕਿਸੇ ਨੇ ਜਿਵੇਂ ਤੁਸੀਂ ਮੈਨੂੰ ਕਿਹਾ ਮੈਂ ਦਰੀਆਂ ਹੀ ਬਣਵਾ ਲੈ ਕੰਮ ਆ ਜਾਏਗੀ ਠੀਕ ਹ ਨਾ ਬਈ ਆਪਣਾ ਵੀ ਕੁਝ ਜਿਵੇਂ ਗਰਮੀਆਂ ਹੋ ਜਾਂਦੀਆਂ ਲਾ ਚਲੇ ਜਾਂਦੀ ਹ ਛਾਤ ਤੇ ਜਾ ਕੇ ਥੱਲੇ ਪਾਣ ਲਈ। ਹਾਂਜੀ ਮੈਂ ਦਰੀ ਬਣਾਵਾਂਗੀ ਕੱਲ ਜਾ ਨੀ ਮੈਂ ਤੁਹਾਡੇ ਕੋਲ ਹੈ ਤੁਹਾਡੇ ਕੋਈ ਲੇਅਰ
ਨਹੀਂ ਉਹ ਤੇ ਜਿਆਦਾਤਰ ਗਲੀਆਂ ਚ ਆਉਂਦੇ ਨੇ
ਅੱਛਾ ਅੱਛਾ ਹੁਣ ਸਾਡੇ ਇੱਥੇ ਗੱਲੀਆਂ ਚ ਨੇ ਆਉਂਦੇ ਸਾਡੇ ਏਥੇ ਦੁਕਾਨ ਹੋਣੀ ਸ਼ਾਇਦ
ਹਾਂ ਬਾਹਰ ਪਤਾ ਕਰ ਲੈਣਾ ਪਹਿਲਾਂ ਪੁੱਛੋ ਗੇ ਜਾਂ ਆਨਲਾਈਨ ਚੈੱਕ ਕਰ ਲੈਣਾ।
ਹਾਂਜੀ ਸਭ ਕੁਛ ਬਿਲ ਹਾਂਜੀ ਹਾਂਜੀ ਓਹੀ ਮੇ ਕਰਾਂਗੀ ਫਿਰ ਇਕ ਥੋੜੀ ਤਾਂ ਮੈਂ ਹਨਾਂ ਉਹ ਮ ਬਣਾ ਲਾ ਗੀ
ਹੂੰ, ਹੂੰ, ਹੂੰ, ਮੈਟ ਚ ਹਾਂ ਮੈਟ ਤੇ ਮੈਂ ਵੀ ਟਰਾਈ ਕਰਾਂਗੀ ਮੈਟ ਤਾਂ ਸਿਸਟਮ ਤੇ ਵਧੀਆ ਲੱਗਾ।
ਹਾਂਜੀ ਜਿਵੇਂ ਮਤਲਬ ਰੂਮ ਦੇ ਬਾਹਰ ਰੱਖ ਲਿਆ ਯਾਂ ਰਸੋਈ ਦੇ ਬਾਹਰ ਰੱਖ ਲਿਆ ਹਨਾਂ
ਕੋਲ ਰ ਜਿਵੇਂ ਡਬਲ ਬੈਡ ਹੁੰਦਾ ਨਾ ਕਿਉੰਕਿ ਉੱਥੇ ਹੀ ਕੰਮ ਆਏਗਾ ਹਨਾ ਉੱਥੇ ਜਿਆਦਾ ਵਧੀਆ ਲੱਗੇਗਾ। ਵੱਡਾ ਜਿਹਾ ਬਣਵਾ ਲਿਆ ਬੰਦਾ ਉਹ ਸੋਫਟ ਸੋਫਟ ਜਿਹਾ ਹੈ ਨਾ ਤੋਂ ਅੱਛਾ ਲੱਗੇਗਾ
ਹਾਂ ਏਦਾ ਹੀ ਕਰਨਾ ਪੈਣਾ ਹੁਣ ਮੈਨੂੰ ਏਦਾ ਹੀ ਬਣਾ ਲੈਣੀ ਆ ਓਹੀ ਸਹੀ ਰਹੇਗਾ ਨਾਲੇ ਦਖੋ ਅੱਜਕਲ ਤਾਂ ਹਰ ਇਕ ਚੀਜ਼ ਲਈ ਬੰਦਾ ਨਾ ਰੀਸਾਇਕਲ ਕਰਦਾ ਪੋਲੀਥੀਨ ਦੇਖ ਲਓ ਤੁਸੀਂ ਪਲਾਸਟਿਕ ਦੇਖ ਲਓ ਤੁਸੀ ਹਨਾਂ ਬੋਟਲਜ਼ ਵੀ ਜਿਵੇਂ ਅਸੀ ਜਿਵੇਂ ਕੋਲ੍ਡ ਡਰਿੰਕ ਪੀ ਲੈਂਨੇ ਕੁਛ ਮੈਂ ਤੇ ਘਰੇ ਬੱਚੇ ਵੀ ਪੀਂਦੇ ਨੇ ਕੁੱਛ ਵੀ ਕੋਈ ਵੀ ਕਰ ਲੈਂਨੀ ਆ ਉਹਨਾਂ ਨੂੰ ਸੁਟਦੀ ਨੀ ਹੈਗੀ ਮੈਂ, ਇਕੱਠੇ ਕਰ ਓਹਨਾ ਤੇ ਮੈਂ ਕੀਤੇ ਮਤਲਬ ਇੱਥੇ ਸ਼ੋਪ ਹੈ ਗਈ ਆ ਸਾਡੇ ਉੱਥੇ ਉੱਥੇ ਨਾ ਸਾਰਾ ਪਲਾਸਟਿਕ ਲੈ ਲੈਂਦੇ ਨੇ ਫੇਰ ਮੈਂ ਆਪਣੇ ਹਸਬੈਂਡ ਨਾਲ ਜਾਕੇ ਇਹਨਾ ਨੂੰ ਦੇ ਆਂਨੀ ਆ ਦੇਖੋ ਕੁਛ ਨਾ ਕੁਛ ਤਾਂ ਬਣਾ ਹੀ ਦੇਣਗੇ
ਹੂੰ ਹੂੰ ਹੂੰ ਹੂੰ
ਨੂੰ ਵੀ ਅੱਜ ਕੱਲ ਬੜਾ ਆਉਂਦਾ ਬੱਚੇ ਬੋਲਦੇ ਨੇ ਨਹੀਂ ਮਮਾ ਇਹਨੂੰ ਇਦਾਂ ਸੁੱਟੋ ਨਾ ਇਹਨੂੰ ਰੱਖ ਦੋ ਰਿਸਾਈਕਲ ਹੋ ਜਾਏਗਾ ਮੈਂ ਕਿਹਾ ਦੇਖੋ ਬੱਚਿਆਂ ਨੂੰ ਵੀ ਪਤਾ
ਟੁੱਟ ਗਈ ਹ ਕੋਈ ਜਾਨਵਰ ਕਾਲੇ ਜਾਂ ਕੋਈ ਦਾ ਨੁਕਸਾਨ ਨੂੰ ਮਨਾ
ਮਨਾ ਕਰਦੇ ਨੇ ਪਰ ਲੋਕਾਂ ਨੂੰ ਨਾ ਫਿਰ ਵੀ ਸਮਝ ਨਹੀਂ ਆਉਂਦੀ ਜਿਹੜੇ ਸੁੱਤਾ ਵਾਲੇ ਹੁੰਦੇ ਨਾ ਹਾਂ ਤਾਂ ਈਵਨ ਜਿਹੜੇ ਮਹੱਲੇ ਚ ਵੀ ਆਉਂਦੇ ਨੇ ਤੁਹਾਨੂੰ ਪਤਾ ਹੀ ਹੁੰਦਾ ਨਾ ਮੁੜੇ ਵਾਲੇ ਉਹਨਾਂ ਨੇ ਵੀ ਉਹ ਦੋ ਦੋ ਥੈਲ ਟਾਈਪ ਉਹਨਾਂ ਨੇ ਬਾਹਰ ਲਟਕਾਇਆ ਹੁੰਦਾ ਨਾ ਸੁੱਕਾ ਅਗਰ ਤੁਹਾਡਾ ਦੂਜਾ ਲੋਕੀ ਕਰਨ ਵਾਲੇ ਉਹਦੇ ਦੇ ਵਿੱਚ ਹੀ ਸਾਰਾ ਗੰਦ ਪਾਗ ਦੇਖੋ ਇਹਨਾਂ ਨੇ ਤਾਂ ਹੀ ਤਾਂ ਪਹਿਲਾਂ ਥੋੜਾ ਅਲਗ ਅਲਗ ਅਟ ਦਿੱਤਾ ਹੁੰਦਾ ਉਹਨਾਂ ਨੂੰ ਵੀ ਉਹਨਾਂ ਨੇ ਪਾਣਾ ਆ ਹਾਂਜੀ
ਉਹ ਵੀ ਇਨਸਾਨ ਹੀ ਨੇ ਜਿਹੜਾ ਕੂੜਾ ਚੁੱਕ ਰਹੇ ਨੇ ਹਨਾ ਇਨਸਾਨ ਹੀ ਨੇ
ਨੇ ਸਮਝੋ ਤੇ ਕੁਛ ਵੀ ਨਹੀਂ ਹੈਗਾ ਹਾਂਜੀ ਹਾਂਜੀ ਉਹੀ ਮੈਂ ਨਾ ਹੁਣੇ ਓਹੀ ਬੱਚਿਆਂ ਨੂੰ ਵੀ ਮੈਨੂੰ ਕਹਿ ਰਹੇ ਸੀ ਸਕੂਲ ਦੀ ਗਤੀਵਿਧੀ ਉਹਨਾਂ ਨੇ ਕਿਹਾ ਤੁਸੀਂ ਕੁਝ ਨਾ ਕੋਈ ਵੀ ਚੀਜ਼ ਲੈ ਕਿ ਆ ਸਕਦੇ ਹੋ ਪਲਾਸਟਿਕ ਦੀ ਹੋਣੀ ਚਾਹੀਦੀ ਹ ਇਹਨਾਂ ਨੂੰ ਸਾਈਕਲ ਕਰਨਾ ਮੈਂ ਕਿਹਾ ਚਲੋ ਤੁਸੀਂ ਕੱਪੜੇ ਲੈ ਜਾਓ ਪੰਜਾਬੀ ਸਾਈਕਲ ਹੁੰਦਾ ਕਹਿੰਦੀ ਮੰਮਾ ਉਹ ਨਾ ਤੁਹਾਡੇ ਵੀ ਸੀ ਤੇ ਅਸੀਂ ਉਹ ਲੈ ਗਏ ਸੀ। ਹੁਣ ਕੁਝ ਹੋਰ, ਫਿਰ ਮੈਂ ਕਿਹਾ ਮੈਨੂੰ ਇਕ ਦੋ ਬੋਟਲਸ ਪਈਆਂ ਨੇ ਪਲਾਸਟਿਕ ਦੀਆਂ ਤੁਸੀਂ ਉਹੀ ਲੈ ਜਾਓ। ਕਹਿੰਦੀ ਮੰਮਾ ਉਹਨਾਂ ਨੂੰ ਕੀਵੇਂ ਰਿਸਾਈ ਕੀ ਕਰਾਂਗੇ। ਮੈਂ ਕਿਹਾ ਕਰੋ ਨਾ ਦੇਖੋ ਤੁਸੀਂ ਹੁਣ ਬੋਟਲ ਲੈ ਲਓ ਇਕ ਹਾਂ ਜਿਵੇਂ ਇਕ ਤੇ ਉਦੀ ਜਿਵੇਂ ਲਿਮ ਕੇ ਵਗੈਰਾ ਦੀ ਹੁੰਦੀ ਹੈ। ਨਾ ਜਿਹੜੀ ਥੋੜੀ ਇੱਕ ਲੀਟਰ ਦੀ ਹੁੰਦੀ ਹੈ। ਉਹਨੂੰ ਤੁਸੀਂ ਵਿੱਚੋਂ ਕਟਿੰਗ ਕਰ ਲਓ, ਹਨਾ। ਕਟਿੰਗ ਕਰਨ ਤੋਂ ਬਾਅਦ ਉਹਦੇ ਵਿੱਚ ਥੋੜਾ ਜਿਹਾ ਪਾ ਲਓ ਮਿੱਟੀ ਟਾਈਪ ਹੈਨਾ, ਮਿੱਟੀ ਮੁੱਟੀ ਕੁਝ ਪਾ ਕੇ ਤੇ ਤੁਸੀਂ ਉਹਦੇ ਵਿੱਚ ਭਾਵੇਂ ਪੌਧਾ ਲਾ ਦੋ ਲੱਗੇਗਾ ਕਿਉਂ ਨਹੀਂ ਲੱਗੇਗਾ।
ਬਿਲਕੁਲ ਲੱਗਦਾ ਹੈ, ਕਟਿੰਗ ਕਰਕੇ ਵਿੱਚੋਂ ਵੱਡੀ ਬੋਤਲ ਹੋਈ ਨਾ
ਹਾਂਜੀ ਹਾਂਜੀ, ਥੋੜੀ ਜਿਹੀ ਖੁੱਲੀ ਹੋਈ ਪਰ ਥੋੜੀ ਬੰਦ ਬੰਦ ਨਹੀਂ, ਮਤਲਬ ਨੀਚੇ ਜਿੱਥੇ ਅਸੀਂ ਲਗਾਣਾ ਫੂਲ ਤੇ ਉਹ ਥੋੜਾ ਜਿਹਾ ਨਾ ਮਿ ਮਿੱਟੀ ਦਾ ਥੋੜਾ ਲੈਵਲ ਥੋੜਾ ਖੁੱਲਾ ਹੋਣਾ
ਖੁੱਲਾ ਹੋਣਾ ਚਾਹੀਦਾ ਹੈ, ਬਿਲਕੁਲ। ਉਹ ਸਹੀ ਬਣ ਜਾਏਗਾ ਉਹ ਇਕ ਹੋਰ ਜਿਵੇਂ ਵ ਛੋਟੀ ਬੋਤਲ ਹੁੰਦੀ ਏ। ਇਨੀ ਕੁ ਲੇਲੋ ਤੇ ਉਹਦੇ ਵਿੱਚ ਤੁਸੀਂ ਉ ਕੋਈ ਵੀ ਲਿਕੁਏਡ ਪਾ ਲਓ, ਜਿਵੇਂ ਬੇਸਣ ਦੀ ਉਹ ਪਾ ਲਓ ਬੇਸਣ ਹੀ ਪਾ ਲੋ ਘੋਲ ਕੇ। ਜਿਵੇਂ ਤੁਸੀਂ ਸੇਵੀਆਂ ਬਣਾਣੀਆ ਨ ਨੇ ਤੁਹਾਡੇ ਕੋਲ ਮਸ਼ੀਨ ਨਹੀਂ ਹੈ ਸੇਵੀਆਂ ਬਣਾਉਣ ਦੀ। ਤੇ ਉਹਦਾ ਢੱਕਣ ਲੈ ਕੇ ਉਹਦੇ ਵਿੱਚ ਹੋਲ ਕਰ ਲਓ। ਹੈਨਾ ਹੋਲ ਕਰਕੇ ਉਹਨੂੰ ਫਿਰ ਬੋਟਲ ਦੇ ਉੱਤੇ ਲਗਾ ਕੇ ਤੁਸੀਂ ਉਹਦੇ ਨਾਲ ਨਿਕਾਲੋਗੇ ਕੜਾਈ ਵਿੱਚ ਤੇ ਉਹ ਨਿਕਲ ਕੇ ਆਏ ਨੇ ਸੇਵੀਆਂ ਬਣ ਕੇ ਆਣਗੀਆਂ ਤੇ
ਹਾਂਜੀ ਹਾਂ, ਮੈਂ ਫੋਨ ਚ' ਦੇਖਿਆ ਸੀ। ਮੈਂ ਟਰਾਈ ਨਹੀਂ ਕੀਤਾ ਤੁਸੀਂ ਟਰਾਈ ਕੀ ਤੋਂ ਆ
ਨਈ ਮੈਂ ਵੀ ਟਰਾਈ ਨੀ ਕੀਤਾ, ਮੈਂ ਵੀ ਦੇਖੀ।
ਅੱਛਾ ਅੱਛਾ, ਮੈਂ ਵੀ ਫੋਨ ਚ ਹੀ ਨਾ, ਹਾਂ ਮੈਂ ਵੀ ਅੱਜ ਹੀ ਦੇਖੀ ਸੀ ਇਹ ਵੀਡੀਓ ਨਾ ਮੇਰੇ ਫੀਡ 'ਚ ਆਈ ਸੀ। ਤੇ ਮੈਨੂੰ ਵੀ ਵਧੀਆ ਲੱਗੀ। ਮੈਂ ਨਾ ਸੇਵ ਕਰ ਲਈ। ਮੈਂ ਕਿਹਾ ਚੱਲ ਮੈਂ ਬਾਅਦ ਚ ਦੇਖ ਲਾਂਗੀ, ਬਸੇ ਇਦਾਂ ਦੀਆਂ ਚੀਜ਼ਾਂ ਮੈਂ ਕੱਢੀਆਂ ਹੋਈਆਂ ਸੀ। ਵੈਸੇ, ਸਹੀ ਸੀ ਨਾ ਤਰੀਕਾ ਇਹ ਵਾਲਾ ਹੱਥ ਵੀ ਗੰਦੇ ਨਹੀਂ ਹੋਣਗੇ। ਤੇ ਉਦਾਂ ਵੀ ਹਾਂਜੀ ਉਦਾਂ ਵੀ ਬਿਲਕੁਲ ਬਿਲਕੁਲ, ਜਿਵੇਂ ਅਸੀਂ ਹੱਥ ਹੋਥ ਨਾਲ ਕਰਦੇ ਆ ਨਾ, ਉਹ ਥੋੜੀ ਜਿਹੀ ਸਾਡੀ ਚੀਜ਼ ਖਰਾਬ
ਟੇਡੀਆ ਮੇਡੀਆਂ ਆਣਗੀਆਂ, ਉਵੇ ਬਿਲਕੁਲ ਸਿੱਧੀਆਂ ਸਿੱਧੀਆਂ ਆਣਗੀਆਂ।
ਹਾਂਜੀ ਹਾਂਜੀ ਇਦਾਂ ਦੇ ਸੋਲੋ ਹੈ, ਕਿ ਥੋੜੀ ਠੀਕ ਠੀਕ ਤੇ ਆਣਗੀਆਂ। ਸਾਡੇ ਹੱਥ ਵੀ ਘੱਟ ਹੀ ਲਿਬੜਾਂਗੇ, ਤੇ ਸਾਨੂੰ ਜ਼ਿਆਦਾ ਤੇ ਕੁਝ ਵੀ ਹਾਂਜੀ, ਕੁਛ ਵੀ ਚੀਜ਼ ਬਣਾ ਲਓ, ਹ
ਹੂੰ, ਬੇਸਨ ਵਗੈਰਾ ਨਾਲ ਤੇ ਵੈਸੇ ਬਹੁਤ ਸਾਰੇ ਹੱਥ ਖਰਾਬ ਹੁੰਦੇ ਨੇ।
ਬਿਲਕੁਲ ਬਿਲਕੁਲ, ਬਸ ਉਹੀ ਨਾ ਬੱਚੇ ਲੱਗੇ ਦੇ ਸੀ, ਮੰਮਾ ਆ ਤੁਸੀ ਆ ਲੈ ਜੋ, ਤੁਸੀਂ ਦੋ ਬਟ ਬੋਟਲਸ ਐਕਸਟਰਾ ਲੈ ਜਾਓ ਕੱਟਰ ਲੈ ਜਾਓ ਸਭ ਲੈ ਜਾਓ ਕਿ ਜਿਨਾਂ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ, ਤੁਸੀਂ ਕਰ ਲਓ ਕਹਿੰਦੇ, ਮੈਂ ਕੈਂਦਾ ਚਲੋ ਠੀਕ ਆ ਮੰਮਾ ਮੈਂ ਲੈ ਗਾ ਤੇਂ ਮੈਂ ਕਿਹਾ ਕੋਈ ਗੱਲ ਨੀ ਤੂੰ ਬੋਟਲਸ ਲੈ ਜੀ ਤੇ, ਮੈਂ ਆਪੇ ਤੇਰੇ ਨੂੰ ਕੱਪੜੇ ਵੇਖਣਗੀ ਉਹ ਕੱਪੜੇ ਦਾ ਕੁਝ ਬਣਾ ਲੇ, ਉਹਨੂੰ ਦੱਸ ਦਾਂਗੇ ਮੈਂ ਕੁਝ ਫੋਨ ਚ ਦਿਖਾ ਕੇ ਹਰ ਇੱਕ ਚੀਜ਼ ਦਾ ਰਿਸਾਈਕਲ ਹੋ ਜਾਂਦਾ ਆ।
ਹੂੰ ਹੂੰ, ਸਹੀ ਗੱਲ ਆ।
ਕਰਨਾ ਆ ਕੇ, ਨਹੀਂ ਕਰਨਾ
ਹਾਂ ਬਿਲਕੁਲ, ਉਹ ਅਸੀਂ ਆਪਣੇ ਟਾਈਮ ਦਾ ਵੀ ਯੂਜ ਕਰ ਸਕਨੇ ਆ। ਹੇਨਾ, ਜਿਵੇਂ ਖਾਲੀ ਬੈਠੇ ਆ ਤੇ ਅਸੀਂ ਇਹੋ ਜੀ ਚੀਜ਼ਾਂ ਬਣਾ ਅਸੀਂ ਟਾਈਮ ਦਾ ਵੀ ਯੂਜ ਕਰ ਸਕਦੇ ਆ।
ਬਿਲਕੁਲ ਬਿਲਕੁਲ, ਹਰ ਇਕ ਤਰੀਕੇ ਨੂੰ ਕਰ ਸਕਦੇ ਹਾਂ ਅਸੀਂ, ਅਗਰ ਉਹੀ ਜਿਵੇਂ ਉਹੀ ਨਾ ਜਿਵੇਂ ਤੁਸੀਂ ਕਿਆ ਜੇ ਕਰੋਗੇ
ਬਿਲਕੁਲ ਜੀ ਬਿਲਕੁਲ, ਅਸੀਂ ਖਾਲੀ ਬੈਠੇ ਰਹਾਂਗੇ ਜਾਂ ਕੁਝ ਦੇਗਾ ਬਸ ਸੋਚਦੇ ਹੀ ਰਹਾਂਗੇ ਤੇ ਕੁਝ ਨਹੀਂ ਕਰ ਪਾਵਾਂਗੇ।
ਹਾਂਜੀ, ਅੱਜ ਕੱਲ ਤੇ ਸਕੂਲਸ ਚ ਵੀ ਇਨਾ ਕੁਝ ਸਿਖਾਇਆ ਜਾਂਦਾ ਬੱਚਿਆਂ ਨੂੰ ਹਰ ਇੱਕ ਚੀਜ਼ ਦਾ ਰਿਸਾੲ ਲਈ ਹਨਾ। ਪਲਾਸਟਿਕ ਦਾ ਜਿਵੇਂ ਪਲਾਸਟਿਕ ਤੇ ਅਵੋਇਡ ਕਰਨ ਲਈ ਵੀ ਕਹਿੰਦੇ ਨੇ ਥੈਲੀਆਂ ਵਗੈਰਾ ਨੂੰ ਹਨਾ ਅੱਜ ਕੱਲ ਤੋਂ ਬੰਦ ਹੋ ਗਏ ਨੇ ਜੂਟ ਦੇ ਆਉਂਦੇ ਨੇ
ਹਾਂਜੀ ਹਾਂਜੀ ਬੈਗਸ ਬਣੇ ਹੋਏ ਨੇ ਬੈਗਸ ਮਿਲਦੇ ਨੇ ਹਾਂਜੀ।
ਪਾਗਲ ਹੁੰਦੇ ਨੇ ਤੁਹਾਨੂੰ ਪਤਾ ਹੈ ਪੋਲੀਥੀਨ ਜਿਵੇਂ ਹੁੰਦਾ ਉਹ ਹਾਂਜੀ ਧੂਆਂ ਜਿਵੇਂ ਜਿਵੇਂ ਉਹਨੂੰ ਅੱਗ ਲਾਓ ਤੇ ਕਿਵੇਂ ਕਠਾ ਉਹਨਾਂ ਦਾ ਲਿਫਾਫਾ ਉਹਦੀ ਧੂਆਂ ਵੀ ਕਿੰਨਾ ਹਾਂਜੀ ਉਹਦਾ ਧੂਆਂ ਵੀ ਕਿੰਨਾ ਗੰਦਾ ਇਹਨਾਂ ਨੇ ਸੋਚਦੇ ਲੋਕ ਕ ਕੇ ਅਸੀਂ ਇਹਨੂੰ ਨਾ ਸੁੱਟੀਏ ਅਸੀਂ ਇਹਨੂੰ ਯੂਸ ਕਰ ਲਈਏ।
ਬਿਲਕੁਲ ਹਮ ਰਿਸਾਈਕਲ ਜਿਸ ਚੀਜ਼ ਦਾ ਹੈ। ਤੇ ਉਹਨੂੰ ਕਿਉਂ ਵੇਸਟ ਕਰਨਾ।
ਬਿਲਕੁਲ ਬਿਲਕੁਲ ਦੇਖੋ ਜਿਹੜੀ ਚੀਜ਼ ਕੰਮ ਆ ਸਕੇ। ਕਦੇ ਇਹ ਚੀਜ਼ ਕੁਛ ਵਧੀਆ ਬਣਾ ਸਕੇ। ਕਰ ਸਕਦੇ ਨੇ ਤੇ ਉਹਨੂੰ ਆਪਾਂ ਕਿਉਂ ਖਰਾਬ
ਕਿਓ ਖਰਾਬ ਕਰੀਏ ਸਹੀ ਗੱਲ ਹੈ।
ਇਹ ਨਾ ਬੋਟਲਸ ਇਕੱਠੀਆਂ ਕਰ ਲੈਦੀ ਹੁੰਦੀ ਆ ਮੈਂ ਤੇ ਜਦੋਂ ਇਥੋਂ ਜਾ ਕੇ ਸਾਡੇ ਸ਼ੋਪ ਹੈਗੇ ਨੀਚੇ ਤੇ ਜਾ ਕੇ ਸਾਰਾ ਲਿ ਪਲਾਸਟਿਕ ਜਿੰਨਾ ਵੀ ਹੁੰਦਾ ਦੇ ਆਂਦੇ ਆ ਚਲੋ ਉਹਨਾਂ ਦੇ ਕੰਮ ਆਏਗਾ ਉਹਨਾਂ ਦੀ ਵੀ ਥੋੜੀ ਦਿਹਾੜੀ ਬਣ ਜਾਂਦੀ ਹੈ ਤੇ ਸਾਡਾ ਹੋਰ ਕੀ ਅਸੀਂ ਤੇ ਸੁੱਟ ਕੇ ਉਹਨਾਂ ਨੇ ਵੀ ਅੱਗੇ ਜਾ ਕੇ ਸੁੱਟਣਾ ਉਥੋਂ ਜਾ ਕੇ ਹੋਣਾ ਹਨਾ ਫਿਰ ਥੋੜਾ ਉਥੋਂ ਜੋ ਹਮ, ਹਿਸਾਬ ਕਿਤਾਬ ਹੋਏਗਾ। ਮੈਨੂੰ ਤਾਂ ਪਤਾ ਕੀ ਕਰਦੇ ਲਿਫਾਫੇ ਹੁੰਦੇ ਨਾ ਮੋਮੀ ਲਿਫਾਫੇ ਆਉਂਦੇ ਤੇ ਘੱਟ ਨੇ ਬਟ ਵੇਚਣ ਵਾਲੇ ਵੇਚ ਗਿਆ।
ਵੇਚਦੇ ਆਂ ਸਹੀ ਗੱਲ ਹੈ।
ਤੇ ਵੇਸ ਨੇ ਉਹਨਾਂ ਨੇ ਤੇ ਕਹਿੰਦੇ ਸਾਡੇ ਕੋਲ ਹੈਗੇ ਆ ਹੁਣ ਅਸੀਂ ਇਹਨੂੰ ਸੁੱਟ ਦੇ ਸਕਦੇ ਨਹੀਂ ਹੈਗੇ ਮੈਂ ਤਾਂ ਕੀ ਕਰ ਰਹੀ ਆ। ਲਿਫ ਲਿਫਾਫਿਆਂ ਨੂੰ ਵੀ ਸਭ ਨੂੰ ਇਕੱਠੇ ਕਰਕੇ ਨਾ ਮਤਲਬ ਜਿਹੜੇ ਵੀ ਮੋਮੀ ਲਿਫਾਫੇ ਹੁੰਦੇ ਨੇ। ਅੱਜ ਤਾਂ ਵੈਸੇ ਘੱਟ ਈ ਕਰਦੇ ਆਂ। ਘਰੇ ਵੀ ਕਦੀ ਆ ਗਿਆ ਤੇ ਓਨੂ ਸਭ ਨੂੰ ਕੱਠੇ ਕਰਕੇ ਨਾ ਮੈਂ ਇੱਕ ਜਗਹਾ ਰੱਖ ਦੇਨੀ ਆ ਕਿਆ ਐਵੇਂ ਬੱਚਿਆਂ ਦੇ ਵੀ ਹੱਥ ਨਾ ਆਜਨ। ਯੂਜ ਕਰ ਲੈਨ ਹੈਨਾ, ਕੋਈ ਫਰੂਟਸ ਵਗੈਰਾ ਵੀ ਨੀ ਉਹਦੇ ਚ ਪਾਨੇ ਚਾਹੀਦੇ। ਉਹਨੂੰ ਮੈਂ ਰੱਖ ਲੈਣੀ ਆ ਮੈਂ ਕਿਆ ਐਵੇਂ ਜਲਾਣਾ ਜਲੂਨਾ ਨ੍ਹੀਂ ਹੈਗਾ ਅਗਰ ਅਸੀਂ ਹੁਣ ਕਾਲ ਜਾਣੈ ਥੋੜਾ ਸਮਾ ਮਾਨ ਲੈ ਕੇ ਪਲਾਸਟਿਕ ਦਾ ਕੱਠਾ ਕੀਤਾ ਹੋਇਆ ਤੇ ਮੈਂ ਕਿਆ ਲਿਫਾਫੇ ਵੀ ਉਹਨਾਂ ਨੂੰ ਮੈਂ ਨਾਲ ਦੇ ਦਾਂਗੀ, ਬਈ ਉਹਨਾਂ ਨੂੰ ਪਤਾ ਹੋਏਗਾ ਨਾ ਕਿੱਥੇ ਕਿੱਥੇ ਚੀਜ਼ ਕੇੜੀ ਕਿੱਥੇ ਆਨੀ ਕੀਹਦੇ ਨਾਲ ਕੀ ਬਨਨਾ ਐ। ਹਾਂ।
ਹਮ।
ਹਾਂਜੀ, ਹਾਂਜੀ। ਹਮ, ਬਾਕੀ ਤੁਸੀਂ ਵੀ ਤੁਹਾਨੂੰ ਹਾਂਜੀ, ਹਾਂਜੀ ਤੁਹਾਨੂੰ ਵੀ ਕੁਝ ਪਤਾ ਲੱਗੇਗਾ ਨਾ ਤੁਸੀਂ ਮੈਨੂੰ ਦਸ ਸਯੋ
ਹਾਂਜੀ, ਹਾਂਜੀ। ਬਿਲਕੁਲ, ਬਿਲਕੁਲ ਜਰੂਰ ਹੋਰ ਸਭ ਠੀਕ ਐ? ਹਾਂਜੀ, ਸਤ ਸ਼੍ਰੀ ਕਾਲ ਜੀ।